ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ, ਕਿਵੇਂ ਹੋ?
ਵਧੀਆ ਜੀ, ਤੁਸੀਂ ਦੱਸੋ?
ਵਧੀਆ, ਕੀ ਕਰਦੇ ਪਏ ਔ?
ਤੁਸੀਂ ਦੱਸੋ?
ਹੋਰ ਦੱਸੋ ਤੁਹਾਡੇ ਵੱਲ ਮੌਸਮ ਕਿਵੇਂ ਦਾ ਅੱਜ?
ਮੌਸਮ ਦਾ ਕੀ ਕਹਿੰਦੇ ਹੋ ਵਾਲ ਗਰਮੀ ਐ।
ਠੀਕ ਹੈ ਜੀ,
ਪੰਜ ਮਿੰਟ ਬਾਹਰ ਜਾਈਦਾ ਜੀ ਬਹੁਤ ਜ਼ਿਆਦਾ ਗਰਮੀ ਹੈ।
ਹਾਂਜੀ-ਹਾਂਜੀ ਵੈਸੇ ਮੌਸਮ ਤਾਂ ਬਹੁਤ ਗਰਮ ਪੋਲਿਊਸ਼ਨ ਕਰਕੇ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਆ ਇਸ ਲਈ ਗਰਮੀ ਬਹੁਤ ਜ਼ਿਆਦਾ
ਹਾਂਜੀ, ਜੀ ਤੁਹਾਡੇ ਕਿੱਦਾਂ ਦਾ?
ਸਾਡੇ ਵੀ ਬਹੁਤ ਜ਼ਿਆਦਾ ਗਰਮੀ ਹੈ, ਤੁਸੀਂ ਦੱਸੋ?
ਗਰਮੀ ਦਾ ਜੀ ਬਹੁਤ ਜ਼ਾਦੇ ਆ।
ਹਾਂਜੀ, ਹਾਂਜੀ ਹੋਰ ਦੱਸੋ
ਬਸ ਵਧੀਆ ਜੀ।
ਹੋਰ ਕੀ ਕਰਦੇ ਪਏ ਸੀ।
ਕੁਝ ਨਹੀਂ ਫਰੀ ਸੀ।
ਠੀਕ ਏ ਹੋਰ ਦੱਸੋ ਓਨਲਾਈਨ ਸ਼ੋਪਿੰਗ ਕਰਦੇ ਹੋ ਕਿ ਔਫਲਾਈਨ
ਔਨਲਾਈਨ ਹੀ
ਔਨਲਾਈਨ ਸ਼ੋਪਿੰਗ ਦੇ ਵੈਸੇ ਤਾਂ ਦਸ ਸਕਦੇ ਹੋ ਤੁਸੀਂ ਕੀ ਬੈਨੀਫਿਟਸ ਆਪਾਂ ਨੂੰ
ਬੈਨੀਫਿਟ ਤਾਂ ਜੀ ਦੇਖੋ ਹੈਗੀ ਆ ਬਹੁਤ ਜ਼ਿਆਦਾ ਔਫਰ ਵੀ ਲੱਗੀ ਹੋ ਸਕ ਹੁੰਦੀ ਆ। ਤੇ ਵੇਖੋ ਬਾਹਰ ਜਾਂਨੇ ਆਂ। ਜਦੋਂ ਬਹੁਤ ਜ਼ਿਆਦਾ ਗਰਮੀ ਵੀ ਹੁੰਦੀ ਐ।
ਹਾਂਜੀ, ਹਾਂਜੀ। ਵੈਸੇ ਤਾਂ ਔਫਲਾਈਨ ਦੇ ਵਿੱਚ ਤਾਂ ਕੱਪੜਾ ਹੀ ਆਪਾਂ ਖਰੀਦ ਕੇ ਲਿਆਉਂਦੇ ਹਾਂ ਹਨਾ। ਬਾਕੀ ਤਾਂ ਔਨਲਾਈਨ ਚੀ ਚੀਜ਼ਾਂ ਸਾਰੀਆਂ ਵਧੀਆ ਹੀ ਆਉਂਦੀਆਂ ਵਾਂ।
ਔਫਲਾਈਨ ਚ ਹੀ ਦੇਖੋ ਆਪਾਂ ਕੱਪੜਾ ਵੇਖ ਲੈਂਦੇ ਹਾਂ। ਔਰ ਔਨਲਾਈਨ ਚ ਪਤਾ ਨਹੀਂ ਲੱਗਦਾ।
ਜੀ ਹਾਂਜੀ, ਇਹ ਤਾਂ ਹੈ।
ਉਹ ਤਾਂ ਜਿੱਦਾਂ ਦਾ ਹੁੰਦਾ ਓਦਾਂ ਦੇ ਭੇਜ ਦਿੰਦੇ ਆ।
ਹਾਂਜੀ, ਹਾਂਜੀ।
ਬਸ ਚੋਲੀ ਹੈ ਜੀ।
ਹੋਰ ਸੁਣਾਓ ਨਵੀਂ ਤਾਜ਼ੀ, ਹੋਰ ਤੁਸੀਂ ਟੀਵੀ ਜਿਆਦਾ ਦੇਖਦੇ ਹੋ ਕਿ ਫੋਨ।
ਫੋਨ ਹੀ ਦੇਖਦਿਆਂ ਜੀ।
ਹਾਂਜੀ, ਹਾਂਜੀ। ਅੱਜ- ਕੱਲ੍ਹ ਤਾਂ ਵੈਸੇ ਵੀ ਸੋਸ਼ ਸੋਸ਼ਲ ਮੀਡੀਆ ਦਾ ਟਰੈਂਡ ਜ਼ਿਆਦਾ।
ਹਾਂਜੀ ਬਹੁਤ ਜ਼ਾਦੇ ਆ।
ਹਾਂਜੀ -ਹਾਂਜੀ ਸੋਸ਼ਲ ਮੀਡੀਆ ਤੇ ਤੁਸੀਂ ਦੱਸ ਸਕਦੇ ਹੋ ਮਤਲਬ ਕਿ ਕਿੰਨੀਆਂ ਐਵੇਂ ਦੀਆਂ ਅਫਾਵਾਂ ਆਉਂਦੀਆਂ ਹਨਾ ਜਿਨਾਂ ਨੂੰ ਮਤਲਬ ਕਿ ਆਪਾਂ ਦੇਖਣਾ ਵੀ ਹੁੰਦਾ ਨਹੀਂ ਵੀ ਦੇਖਣ ਤੁਸੀਂ ਦੱਸ ਸਕਦੇ ਥੋੜ੍ਹਾ ਸੋਸ਼ਲ ਮੀਡੀਆ ਬਾਰੇ ਕਿਉਂਕਿ ਉਹਦੇ ਨੁਕਸਾਨ ਵੀ ਹੈਗੇ ਆ ਫਾਇਦੇ ਵੀ।
ਨੁਕਸਾਨ ਤਾਂ ਹੈਗਾ ਜੀ ਮਤਲਬ ਜਿਵੇਂ ਇਨਾਂ ਬੈਨੀਫਿਟ ਵੀ ਬਹੁਤ ਜ਼ਾਦੇ ਆ।
ਹਾਂਜੀ- ਹਾਂਜੀ ਦੱਸ ਸਕਦੇ ਹੋ ਵੈਸੇ ਨੁਕਸਾਨ ਕਿਵੇਂ ਦਾ ਆਪਾਂ ਨੂੰ ਨੁਕਸਾਨ ਹੋ ਸਕਦੇ ਆ।
ਨੁਕਸਾਨ ਜੇ ਮਤਲਬ ਬੱਚਿਆਂ ਨੂੰ ਜ਼ਿਆਦਾ ਫੋਨ ਨਹੀਂ ਦੇਣਾ ਚਾਹੀਦਾ। ਅੱਖਾਂ -ਅੱਖਾਂ ਵੀ ਖ਼ਰਾਬ ਹੋ ਸਕ ਤਵਲੀਆਂ ਉਹਨਾਂ ਦੀਆਂ
ਹਾਂਜੀ।
ਜੀ ਕੱਲ ਹੀ ਮੈਂ ਖਬਰ ਪੜ੍ਹ ਰਿਹਾ ਸੀ।
ਠੀਕ ਹੈ ਜੀ। ਵੈਸੇ ਤਾਂ ਆਪਾਂ ਨੂੰ ਸੋਸ਼ਲ ਮੀਡੀਆ ਦਾ ਵੈਸੇ ਫਾਇਦਾ ਤਾਂ ਬਹੁਤ ਆ ਕਿਉਂਕਿ ਆਪਾਂ ਨੂੰ ਕਿਤੇ ਵੀ ਜਾਣ ਆਉਣ ਦੀ ਲੋੜ ਨੀ ਪੈਂਦੀ ਹਨਾ ਅਖ਼ਬਾਰ ਲੈ ਕੇ ਆਉਣ ਵਾਸਤੇ ਜਾਂ ਅਖਬਾਰ ਵਾਲੇ ਨੂੰ ਆਪਣੇ ਘਰੇ ਦੇ ਕੇ ਜਾਣ ਵਾਸਤੇ ਕਿ ਫੋਨ ਤੇ ਇੱਕ ਮਿੰਟ ਚ ਸਰਚ ਕਰੋ ਆਪਾਂ ਨੂੰ ਮਿੰਟ ਚ ਪਤਾ ਲਾ ਚੱਲ ਜਾਂਦਾ ਕਿੱਥੇ ਕੀ ਹੋ ਰਿਹਾ ਬਾਕੀ ਸੋਸ਼ਲ ਮੀਡੀਆ ਦੇ ਨੁਕ ਹਾਂਜੀ ਹਾਂਜੀ ਨੁਕਸਾਨ ਵੀ ਬਹੁਤ ਹੈ ਕਿਉਂਕਿ ਬੱਚਿਆਂ ਨੂੰ ਦੇਖੋ ਕਿੰਨਾ ਕੁਛ ਸੋਸ਼ਲ ਮੀਡੀਆ ਤੇ ਗ਼ਲਤ ਦਿਖਾ ਰਹੇ ਨੇ ਫੇਰ ਤੁਹਾਨੂੰ ਪਤਾ ਅੱਜ ਕਲ ਦੇ ਬੱਚੇ ਉਵਾਂ ਉ ਕਰਦੇ ਆ ਗੇ। ਹਾਂਜੀ ਹਾਂਜੀ ਹੋਰ ਦੱਸੋ।
ਬਸ ਵਧੀਆ ਜੀ।
ਹੋਰ ਨਵੀਂ ਤਾਜੀ ਗਏ ਨੀ ਤੁਸੀਂ ਘੁੰਮਣ ਛੁੱਟੀਆਂ ਵਿੱਚ ਬੱਚਿਆਂ ਨੂੰ ਨਾਲ ਲੈ ਕੇ।
ਬੱਚਿਆਂ ਨੂੰ ਹੀ ਜਾਣਾ ਤਾਂ ਸੀਗਾ ਪਰ ਹਲੇ ਬੱਚੇ ਗਰਮੀ ਬਹੁਤ ਆ ਟਿੱਕਦੇ ਨੀਂ।
ਹਾਂਜੀ ਹਾਂਜੀ ਏ ਤਾਂ ਹੈ। ਹੋਰ ਦੱਸੋ ਤੁਸੀ ਹੈਲਦੀ ਫੂਡ ਵਗੈਰਾ ਕੁਛ ਕੀ ਪਸੰਦ ਕਰਦੇ ਹੋ ਹੈਲਦੀ ਚੀਜ਼ਾਂ ਵਿੱਚ ਖਾਣਾ।
ਬਸ ਜੋ ਬੱਚੇ ਖਾਂਦੇ ਏ ਜੀ।
ਠੀਕ ਹੈ ਜੀ ਤੁਸੀ ਵੈਸੇ ਘਰ ਦਾ ਖਾਣਾ ਪਸੰਦ ਕਰਦੇ ਹੋ ਕੇ ਬਾਹਰ ਦਾ।
ਬੈਟਰ ਤਾਂ ਈ ਘਰਦੇ ਹੀ ਆ।
ਹਾਂਜੀ ਹਾਂਜੀ ਵੈਸੇ ਤਾਂ ਅੱਜ ਕੱਲ ਬਾਹਰ ਆਲੇ ਖਾਣੇ ਨੂੰ ਜਿਆਦਾ ਪਹਿਲ ਦਿੱਤੀ ਜਾ ਰਹੀ ਆ ਵੀ ਬਾਹਰੋਂ ਖਾ ਆਓ ਬਸ ਵੇਹਲੇ ਆ ਕੇ ਸੋਂ ਜੋ ਘਰੇ।
ਜੀ ਬੱਚੇ ਜ਼ਿਆਦਾ ਖਾਂਦੇ ਜੀ ਬਾਹਰ ਦਾ
ਹਾਂਜੀ ਹਾਂਜੀ ਇਹ ਤਾਂ ਹੈ।
ਕਿਉਂਕਿ ਮਿੱਟੀ ਵੀ ਪੈਰੇ ਮਿੱਟੀ ਵੀ ਪਈ ਹੁੰਦੀ ਆ ਤੇ ਸੌ
ਹਾਂਜੀ ਹਾਂਜੀ। ਅੱਜ ਕੱਲ੍ਹ ਤਾਂ ਵੈਸੇ ਮਹਿੰਗਆਈ ਬਹੁਤ ਆ ਪੈਸੇ ਦਾ ਕੁਛ ਬਣਦਾ ਹੀ ਨੀ ਹੈਗਾ। ਹੋਰ ਦੱਸੋ ਕਿਤਾਬਾਂ ਪੜ੍ਹਦੇ ਓ ਤੁਸੀ।
ਹਾਂਜੀ ਪੜ੍ਹ ਲਈ ਦੀਆਂ।
ਠੀਕ ਹੈ ਦੱਸ ਸਕਦੇ ਹੋ ਮਤਲਬ ਕਿਤਾਬਾਂ ਵਿੱਚ ਆਪਾਂ ਨੂੰ ਕੀ ਆਪਣੇ ਲਈ ਚੰਗੀਆਂ ਵੀ ਹੁੰਦੀਆਂ ਕਈ ਵਾਰ ਮਾੜੀਆਂ ਵੀ ਹੁੰਦੀਆਂ।
ਹਾਂਜੀ ਬਹੁਤ ਆਪਾਂ ਚੰਗਿਆਂ ਹੀ ਪੜ੍ਹੀ ਦੀ ਆਂ।
ਨਹੀਂ ਨਹੀਂ ਵੈਸੇ ਤਾਂ ਕਿਤਾਬਾਂ ਚੰਗੀਆਂ ਹੀ ਹੁੰਦੀਆਂ ਨਾ ਦੇਖੋ ਇੱਕ ਤਾਂ ਆਪਣਾ ਰੀੜ ਵਗੈਰਾ ਹੋ ਜਾਂਦਾ। ਹਨਾ ਆਪਾਂ ਨੂੰ ਰੀਡਿੰਗ ਵਿੱਚ ਮਤਲਬ ਕਿ ਜ਼ਿਆਦਾ ਹੈਲਪ ਹੁੰਦੀ ਜਿਵੇਂ ਕਈ ਵਾਰ ਇੰਗਲਿਸ਼ ਵੀਕ ਹੁੰਦੀ ਆ ਆਪਾਂ ਇੰਗਲਿਸ਼ ਦਾ ਅਖ਼ਬਾਰ ਲਵਾਉਂਨੇ ਹਾਂ ਘਰੇ ਬੁੱਕਸ ਲੈ ਕੇ ਕੇ ਆਉਂਨੇ ਆਂ। ਫੇਰ ਉਹਦੇ ਵਿੱਚ ਐਵੇਂ ਹੁੰਦਾ ਕਿ ਆਪਣੀ ਵਧੀਆ ਬਣ ਜਾਂਦੀ ਹੈ ਰੀਡਿੰਗ ਦੇ ਲਈ ਹੈਨਾ ਕਈ ਵਾਰ ਬੁਕਸ ਦੇ ਵਿਚ ਆਪਾਂ ਨੂੰ ਪੜ ਪੜ੍ਹ ਕੇ ਬੁਕਸ ਬਾਰੇ ਆਪਾਂ ਨੂੰ ਪਤਾ ਚਲਦਾ। ਐਵੇਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਜਿਵੇਂ ਹਿਸਟਰੀ ਦੀਆਂ ਹੁੰਦੀਆਂ ਬੁੱਕਸ ਹਿਸਟਰੀ ਬਾਰੇ ਪਤਾ ਚੱਲਦਾ ਆਪਾਂ ਨੂੰ ਮੋਡਰਨ ਹਿਸਟਰੀ ਬਾਰੇ। ਸਾਰੇ ਕੁਛੇ ਬਾਰੇ ਆਪਾਂ ਨੂੰ ਬੁਕਸ ਵਿੱਚ ਜੋ ਪਤਾ ਚੱਲਦਾ ਗਾ ਵੈਸੇ ਬੁੱਕਸ ਕਰਕੇ ਆਪਣਾ ਮਾਨਸਿਕ ਸੰਤੁਲਿਤ ਵੀ ਹਾਂਜੀ ਹਾਂਜੀ। ਬੁੱਕਸ ਵੈਰੇ ਵੈਸੇ ਅਪਣੇ ਮਾਨਸਿਕ ਸੰਤੁਲਿਤ ਵੀ ਵਧੀਆ ਰਹਿੰਦਾ ਵਾ। ਤੁਸੀਂ ਦੱਸੋ ਤੁਸੀ ਬੁੱਕਸ ਪੜ੍ਹਨਾ ਪਸੰਦ ਕਰਦੇ ਹੋ ਕਿ ਨਹੀਂ?
ਜ਼ਿਆਦਾ ਤਾਂ ਜੀ਼ ਮੋਬਾਇਲ ਤੇ ਹੀ ਆ ਮਤਲਬ ਆਪਾਂ ਨੂੰ ਬੁੱਕਸ ਪੜ੍ਹਨੀਆਂ ਵੀ ਚਾਹੀਦੀਆਂ ਮੋਬਾਇਲ ਚਲਾਉਣ ਦੇ ਨਾਲ ਨਾਲ। ਹਰੇਕ ਨੂੰ ਪੜ੍ਹਨੀਆਂ ਚਾਹੀਦੀਆਂ ਜੋ ਚੀਜ਼ ਆਪਾਂ ਨੂੰ ਮੋਬਾਇਲ ਤੋਂ ਨਹੀਂ ਪਤਾ ਚੱਲਦੀ ਉਹ ਕਈ ਵਾਰੀ ਬੁੱਕਸ ਤੋਂ ਵੀ ਪਤਾ ਚੱਲ ਜਾਂਦੀ ਹੈ
ਹਾਂਜੀ ਹਾਂਜੀ ਇਹ ਤਾਂ ਹੈ ਵੈਸੇ ਅੱਜ ਕੱਲ ਪੋਲਿਊਸ਼ਨ ਬਹੁਤ ਜ਼ਿਆਦਾ ਤੁਸੀਂ ਦੱਸੋਗੇ ਕੁਛ ਪੋਲਿਊਸ਼ਨ ਵਾਲੇ ਕਿਉਂਕਿ ਪਿੰਡਾਂ ਵਿੱਚ ਤਾਂ ਤੁਹਾਨੂੰ ਵੀ ਪਤਾ ਕੀ ਘੱਟ ਹੁੰਦਾ ਨਾ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਪ੍ਰਦਿਊਸ਼ਣ ਕਿਉਂਕਿ ਜਿੰਨੇ ਜਿੰਨੇ ਘਰ ਦੇ ਵਿੱਚ ਬੱਚੇ ਹੁੰਦੇ ਆ ਓਨੀਆਂ ਓਨੇ ਉਹਨਾਂ ਕੋਲ ਵਹੀਕਲ ਅੱਜ ਕੱਲ੍ਹ ਦੇ ਬੱਚੇ ਵੱਡੇ ਹੋ ਕੇ ਕਹਿਣਦੇ ਕਿ ਅਸੀਂ ਅੱਡ ਅੱਡ ਵਹੀਕਲ ਲਵਾਂਗੇ
ਅੱਜ ਕੱਲ੍ਹ ਤਾਂ ਹੀ ਛੋਟੇ ਛੋਟਿਆਂ ਨੂੰ ਹੀ ਲੈ ਦਿੰਦੇ ਆ ਛੋਟੇ ਛੋਟੇ ਬੱਚਿਆਂ ਕੋਲ ਫੋਨ ਹੈ ਤਾਂ ਕਰਕੇ ਮੋਬਾਇਲ ਨਾਲ ਵੀ ਬਹੁਤ ਪ੍ਰਦੂਸ਼ਣ ਹੋ ਸਕ
ਹਾਂਜੀ ਹਾਂਜੀ ਵੈਸੇ ਵੀਕ ਉ ਕਰਕੇ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਜਿਸ ਕਰਕੇ ਹਵਾ ਵੀ ਆਪਣੀ ਦੇਖੋ ਖ਼ਰਾਬ ਹੋ ਰਹੀ ਹੈ ਕਿੰਨੀਆਂ ਜਿਆਦਾ ਲੋਕਾਂ ਨੂੰ ਅੱਜ ਕੱਲ ਬਿਮਾਰ ਲੱਗਦੀਆਂ ਕਿਉਂਕਿ ਚੰਗੇ ਫਲ ਫਰੂਟ ਵੀ ਨੀ ਆ ਰਹੇ ਹਰੇਕ ਚੀਜ਼ ਹੀ ਐਵੇਂ ਜਿਹੜੀ ਕਿ ਮਤਲਬ ਕੀ ਖ਼ਰਾਬ ਆਗੀ ਤੁਸੀਂ ਦੱਸੋ ਮਤਲਬ ਕੀ ਤੁਹਾਡੇ ਏਧਰ ਹੈਲਥ ਫੂਡ ਵਗੈਰਾ ਖਾਂਦੇ ਆ ਕਿ ਕਿਵੇਂ ਦਾ
ਇੱਧਰ ਤਾਂ ਹੀ ਜ਼ਿਆਦਾ ਜੰਕ ਫੂਡ ਹੀ ਚੱਲਦਾ ਵਾ
ਠੀਕ ਹੈ ਜੀ ਜੰਕ ਫੂਡ ਵੈਸੇ ਤਾਂ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਹਨਾਨੀਕਾਰਕ ਆ ਆਪਾਂ ਨੂੰ ਬਹੁਤ ਘੱਟ ਜੰਕ ਫੂਡ ਖਾਣਾ ਚਾਹੀਦਾ ਕਿਉਕਿ ਘਰ ਦੀਆਂ ਚੀਜ਼ਾਂ ਹੁੰਦੀਆਂ ਅੱਜ ਕੱਲ ਦੇ ਬੱਚੇ ਦੇਖੋ ਵੈਸੇ ਘਰ ਦੀਆਂ ਚੀਜ਼ਾਂ ਖਾਣਾ ਪਸੰਦ ਨਹੀਂ ਕਰਦੇ ਹਨਾ ਉਹਨਾਂ ਨੂੰ ਐਵੇਂ ਹੁੰਦੀ ਆ ਬਸ ਬਾਹਰੋਂ ਖਾ ਲਈਏ ਠੀਕ ਹੈ ਜੀ ਕਿਉਂਕਿ ਜੇਕਰ ਆਪਾਂ ਘਰ ਦੇ ਬਣੇ ਚੀਜ਼ਾਂ ਖਾਵਾਂਗੇ ਫੇਰ ਆਪਾਂ ਨੂੰ ਐਵੇਂ ਹੁੰਦਾ ਕਿ ਆਪਣੇ ਅੰਦਰ ਐਨਰਜੀ ਆਉਂਦੀ ਆ ਦੇਖੋ ਕਿੰਨਾ ਕੁਛ ਹੁੰਦਾ ਘਰੇ ਹਨਾ ਕਿੰਨਾ ਵਧੀਆ ਬਣਾਉਂਦੇ ਆ ਸਾਫ ਕਰਕੇ ਧੋ ਤੂੰ ਕੇ ਉੱਥੇ ਬਸ ਐਵੇਂ ਹੁੰਦਾ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿੰਨੇ ਵਾਰੀ ਇੱਕ ਚੀਜ਼ ਨੂੰ ਉਹਨਾਂ ਨੇ ਯੂਜ ਕਰਨਾ ਹੁੰਦਾ
ਸਹੀ ਗੱਲ ਉਹ ਮਿੱਟੀ ਵੀ ਮਿੱਟੀ ਮਿੱਟੀ ਪਈ ਜਾਂਦੀ ਜਾਂਦੀ ਆ ਅਣਢੱਕਿਆ ਫੂਡ ਹੁੰਦਾ
ਹਾਂਜੀ ਹਾਂਜੀ ਜੀ ਏ ਤਾ ਹੈ ਨਾ ਤਾਂ ਉਹ ਢੱਕਦੇ ਵਗੈਰਾ ਮਿੱਟੀ ਵੀ ਪੈਂਦੀ ਆ ਤੁਸੀਂ ਦੱਸੋ
ਕਲ ਹੀ ਇੱਕ ਕੁੜੀ ਦੀ ਮੌਤ ਹੋ ਗਈ ਦਿੱਲੀ ਪ੍ਰਦੂਸ਼ਣ ਕਾਰਨ ਲਈ ਆ ਸਾਹ ਦੀ ਪ੍ਰੋਬਲਮ ਆ ਨਾਲ ਕਰਕੇ
ਹਾਂਜੀ ਹਾਂਜੀ
ਕੱਲ੍ਹ ਦੀ ਨਿਊਜ਼ ਆਈਵੀ ਸੀ ਮੇਰੇ ਕੋਲ ਛੋਟੀ ਸੀ ਬੱਚੀ ਸੀ ਦਸ ਸਾਲ ਦੀ
ਜੰਕ ਫੂਡ ਖ਼ਰਾਬ ਹੁੰਦੇ ਆ ਦੇਖੋ ਕਈ ਵਾਰ ਓਂਦੇ ਵਿੱਚ ਕਿੰਨਾ ਉਹੀ ਆਪਾਂ ਤੇਲ ਯੂਜ਼ ਕਰਦੇ ਆ ਜਿਹੜਾ ਮਤਲਬ ਇੱਕ ਵਾਰ ਕੀਤਾ ਹੁੰਦਾ ਦੁਬਾਰਾ ਦੁਆਰਾ ਉਹੀ ਯੂ ਕਰ ਦੇਆਂਗੇ ਚੀਜ਼ਾਂ ਘਰੇ ਆਪਾਂ ਹਮੇਸ਼ਾ ਤਾਜ਼ੀਆਂ ਚੀਜ਼ਾਂ ਯੂਜ ਕਰਦੇ ਆ
ਹਾਂਜੀ ਆਪਾ ਤਾਂ ਆਹੀ ਕਿਹਨੇ ਹਾਂ ਜੀ ਬੱਚਿਆਂ ਨੂੰ ਫਰੂਟ ਸਾਰੇ
ਹਾਂਜੀ ਹਾਂ ਇਹ ਤਾਂ ਹੈ ਜੇਕਰ ਦੇਖੋ ਫਰੂਟ ਵਗੈਰਾ ਖਾਣਗੇ ਤਾਂ ਉਹਨਾਂ ਵਿੱਚ ਤਾਕਤ ਆਉ ਵੈਸੇ ਵੀ ਅੱਜ ਕੱਲ ਦੇ ਫਰੂਟ ਤਾਂ ਤੁਹਾਨੂੰ ਪਤਾ ਹੀ ਆ ਗੇ ਕਿ ਫਰੂਟਾਂ ਚ ਕਿੰਨੇ ਅੱਜ ਕੱਲ੍ਹ ਟੀ ਕੇ ਲਗਾਏ ਜਾ ਰਹੇ ਉਹਨਾਂ ਨੂੰ ਵਧਾਉਣ ਦੇ ਲਈ ਵੀ ਉਹ ਛੇਤੀ ਵੱਡੇ ਹੋ ਜਾਣ ਫਰੂਟ ਜੇ ਦੇਖੋ ਜਿਵੇਂ ਕਿ ਬਨਾਨਾ ਜੇਕਰ ਆਪਾਂ ਦੇਖਲਓ ਇੱਕ ਵਾਰ ਫਰਿੱਜ ਰੱਖਦੇ ਹੋ ਤਾਂ ਰਾਤ ਨੂੰ ਕਿਵੇਂ ਖ਼ਰਾਬ ਹੋ ਜਾਂਦਾ ਸਵੇਰ ਤੱਕ ਹਾਂ ਜੀ ਹਾਂਜੀ ਕਿਉਂਕਿ ਉਹ ਸਾਰੇ ਟੀਕੇ ਲੱਗੇ ਹੁੰਦੇ ਆ ਉਹਨਾਂ ਵਿੱਚ ਉਹਨਾਂ ਨੂੰ ਬਸ ਇੱਕ ਮਿਆਦ ਦਿੰਦੀਵੇ ਇਨਾ ਟਾਈਮ ਤੱਕ ਫਰੂਟ ਸਹੀ ਰਹੂਗਾ ਹਾਂ ਜੀ ਹਾਂਜੀ ਹੋਰ ਦੱਸੋ
ਹਾਂਜੀ ਵਧੀਆ
ਹੋਰ ਦੱਸੋ ਤੁਸੀਂ ਵੈਸੇ ਮਨੀ ਇਨਵੈਸਟ ਕਰਦੇ ਓ ਕਿ ਨਹੀਂ
ਮਨੀ ਇਨਵੈਸਟ ਪਹਿਲਾਂ ਕਰਦੇ ਸੀਗੇ ਈ
ਠੀਕ ਹੈ ਜ ਵੈਸੇ ਤਾਂ ਮਨੀ ਆਪਾਂ ਨੂੰ ਇਨਵੈਸ ਟ ਕਰਨੀ ਚਾਹੀਦੀ ਹੈ ਕਿਉਂਕਿ ਦੇਖੋ ਕਈ ਵਾਰ ਆਪ ਆਪਣੇ ਕੋਲ ਪੈਸੇ ਨਹੀਂ ਹੁੰਦੇ ਫਿਰ ਉਦੋਂ ਆਪਾਂ ਨੂੰ ਜਰੂਰਤ ਪੈ ਜਾਂਦੀ ਆ ਫੇਰ ਆਪਾਂ ਨੂੰ ਛੋਟਾ ਵੱਡਾ ਭੈਣ ਭਰਾ ਵੀ ਕਈ ਵਾਰ ਮੰਗ ਲੈਂਦਾ ਤੇ ਆਪਾਂ ਨੂੰ ਦੇਣੇ ਪੈਂਦੇ ਆ ਅੱਜ ਕਲ ਦੇ ਬੱਚੇ ਤਾਂ ਵੈਸ ਸੇ ਵੀ, ਮਨੀ ਇਨਵੈਸਟ ਨਹੀਂ ਕਰਕੇ ਰਾਜੀ ਠੀਕ।
ਸਹੀ ਗੱਲ!
ਠੀਕ ਹੈ ਜੀ, ਫਿਰ ਮੈਂ ਨਾ ਤੁਹਾਨੂੰ ਕੱਲ ਫੋਨ ਲਗਾਵਾਂਗੀ ਤੇ, ਹੁਣ ਅਸੀਂ ਬਿਜੀ ਸੀ ਤੁਸੀਂ ਦੱਸ ਸਾਡੇ ਵੱਲ ਕਦੋਂ ਚੱਕਰ ਮਾਰੋਗੇ?
ਤੁਸੀਂ ਦੱਸੋ?
ਠੀਕ ਹੈ, ਜੀ। ਸਤਿ ਸ੍ਰੀ ਅਕਾਲ ਜੀ।
ਓਕੇ-ਜੀ ਸ਼ ਹਾਂ, ਓਕੇ ਜੀ।
ਹੱਡ ਤਾਂ